ਪਰ ਅਗੇ ਜਾਕੇ ਨਿਹਲ ਹੋ ਜਾਵੇ, ਧੰਨ-ਧੰਨ-ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ। ਭਾਵੇ, ਸਤਿ ਸ੍ਰੀ ਅਕਾਲ ਜੀ ਹੋਰ ਜੀ ਕੀ ਹਾਲ ਏ?
ਵਾਹਿ ਖਾਲਸਾ ਵਾਹਿ ਫਤਿਹ।
ਹੂੰ, ਠੀਕ ਹੋ ਜੀ।
ਢਰਦਾ ਕਿਉਂ ਆ ਸਿੰਘ?
ਨਹੀਂ ਜੀ ਡਰਦੇ ਨੀ ਅਸੀਂ, ਹੁਣ ਰਾਤ ਹੋਈਏ ਨਾ ਥੋੜ੍ਹਾ-ਥੋੜ੍ਹਾ ਡਰ ਲੱਗ ਜਾਂਦਾ ਹੋਰ ਤੁਸੀਂ ਦੱਸੋ।
ਵਧੀਆ-ਵਧੀਆ, ਤੁਸੀਂ ਦੱਸੋ ਹੋਰ ਰੋਟੀ ਖਾ ਲੀਆ।
ਹਾਂਜੀ-ਹਾਂਜੀ, ਫੁਲਕੇ ਖਾਧੇ ਨੇ ਰੋਟੀ ਨੀ ਖਾਧੀ।
ਅੱਛਾ ਫੁਲਕੇ ਖਾਦੇ। ਮੈਂ ਖਾ ਰਿਹਾ ਵਾ, ਮੈਂ ਪ੍ਰਸ਼ਾਦੇ ਛੱਕ ਰਿਹਾ।
ਅੱਛਾ।
ਹੂੰ, ਤੰਦੁਰੀ।
ਅੱਛਾ, ਪਰਸਾਦੇ ਛਕਦੇ ਹੋ ਤੁਸੀਂ।
ਹਾਂ, ਤਨਦੂਰ ਆਲੇ।
ਅੱਛਾ-ਅੱਛਾ, ਗੁਰਦੁਆਰੇ ਤੇ ਪਨੀਆਂ ਚ ਲੰਗਰ
ਨਹੀਂ-ਨਹੀਂ, ਥੈਲੇ ਲੈ ਕੇ ਜਾਂਨੇਆ। ਵਾਟਰਪਰੂਫ
ਅੱਛਾ-ਅੱਛਾ, ਮੈਂ ਇੱਕ ਵਾਰੀ ਤੁਹਾਨੂੰ ਵੇਖਿਆ ਸੀ ਉ ਤੁਸੀਂ ਡਰਮ ਲੈਕੇ ਜਾਰੇ ਸੀ ਘਰਦਾ।
ਆਹੋ-ਆਹੋ, ਛਬੀਲ ਲਾਈ ਹੋਈ ਸੀ ਨਾ ਲੋਕਾਂ ਨੇ, ਅਸੀਂ ਉਦੋਂ ਇਕੱਠੀ ਕਰਨ ਗਏ ਸੀ।
ਅੱਛਾ-ਅੱਛਾ-ਅੱਛਾ, ਵਧੀਆ ਗੱਲ ਏ ਚਲੋ, ਤੇ ਨੀ ਆਪਣਾ ਆਪਣਾ ਡਰਮ ਕਿਉਂ ਲੈ ਕੇ ਗਏ ਸੀ, ਉਹਨਾ ਦਾ ਈ ਚੱਕ ਲੈਣਾ ਸੀ।
ਉਹ ਕਹਿੰਦੇ, ਡਰਮ ਦੋ ਸੌ ਰੁਪਏ ਦਾ ਹੈਗਾ ਮਹਿੰਗਾ ਏ।
ਅੱਛਾ-ਅੱਛਾ-ਅੱਛਾ, ਚਲੋ ਵਧੀਆ ਗੱਲ ਏ। ਤੇ ਤੁਸੀਂ ਕੈਸ਼ ਦੇ ਦੇਣੇ ਸੀ ਨਾ। ਦੋ ਸੌ ਦੇ ਦੇਣ ਸੀ ਤੇ ਇੰਨੀ ਮਿਹਨਤ ਕਿਉਂ ਕੀਤੀ ਹੈ ਉੱਥੋਂ ਹੀ ਰਕਸ਼ੇ ਤੇ ਬਹਿ ਕੇ ਲੈ ਆਣਾ ਸੀ।
ਰਕਸ਼ੇ ਦਾ ਕਿਰਾਇਆ ਕੌਣ ਦਿੰਦਾ? ਫੋਰ ਬਾਏ ਫੋਰ ਚ ਲੈ ਕੇ ਆਏ ਸੀ।
ਅੱਛਾ-ਅੱਛਾ, ਥਾਰ ਹੈ ਆਪਣੇ ਕੋਲ।
ਪਾਗ਼ਲ ਹੋ ਗਿਆ ਕੇ ਵ੍ਹੀਲ ਨੈਲੀ ਤੇ
ਭਾਈ ਸਾਹਿਬ, ਸਹੀ ਤਰੀਕੇ ਨਾਲ ਗੱਲ ਕਰੋ।
ਠੀਕ ਹੈ ਵੀਰ ਜੀ, ਰੋਟੀ ਖਾ ਰਿਆ।
ਅੱਛਾ-ਅੱਛਾ, ਚਲੋ ਛਕੋ-ਛਕੋ। ਸਾਨੂੰ ਵੀ ਛੱਕਾ ਦੋ, ਨਹੀਂ ਜੀ-ਨਹੀਂ, ਛਕਣੀ ਨੀ ਅਸੀਂ।
ਠੀਕ ਹੋ।
ਹਾਂਜੀ-ਹਾਂਜੀ, ਠੀਕ ਸਭ ਵਧੀਆ।
ਹੋਰ ਅੱਗੇ ਕੀ ਕਰੋਗੇ ਤੁਸੀਂ? ਸਟ ਸਟੱਡੀ ਹੋ ਗਈ ਤੁਹਾਡੀ।
ਹਾਂਜੀ, ਪੂਰੀ ਹੋ ਗਈ ਜੀ, ਆਈ ਐਸ ਹੈਗਾ।
ਓਪਨ ਤੋਂ ਕਰੋਗੇ ਓਪਨ ਤੋਂ।
ਹਾਂਜੀ-ਹਾਂਜੀ, ਓਪਨ ਤੋਂ ਆਈ ਐਸ ਆਂ।
ਅੱਛਾ, ਓਪਨ ਤੋਂ ਆਈ ਏ ਐਸ ਹੋ ਫੇਰ ਤੇ ਓਨਲਾਈਨ ਕੇਸ ਲੜਦੇ ਹੋਵੋਗੇ।
ਹਾਂਜੀ ਹਾਂਜੀ। ਕੇਸ ਵੀ ਓਪਨ ਕੇਸ ਆਂਦੇ ਨੇ।
ਹੂੰ।
ਪੇਮੈਂਟ ਵੀ ਓਪਨ ਹੀ ਆਂਦੀ ਏ ਜੀ।
ਓਪਨ ਆਂਦੀ ਏ ਮਤਲਬ
ਹਾਂਜੀ ਸੈਲਰੀ ਓਪਨ ਆਂਦੀ ਏ।
ਕੈਂਝ ਓਪਨ ਕੈਂਝ ਆਂਦੀ ਏ, ਛੱਤ ਤੇ ਦੇ ਕੇ ਜਾਂਦੇ ਨੇ ਕਿ ਓਪਨ ਵਿਚ।
ਨਹੀਂ ਓਪਨ ਵਿਚ ਉਹ ਬੂਆ ਖੋਲ ਕੇ ਓਪਨ ਵਿਚ ਸਿੱਧਾ ਅੰਦਰ।
ਅੱਛਾ, ਹੋਰ ਸੁਣਾਓ?
ਹੋਰ ਵਧੀਆ। ਤੁਸੀਂ ਸੁਣਾਓ ਤੁਸੀਂ ਟਾਇਲਾਂ ਟੂਲਾ ਲਵਾ ਲਈਆਂ?
ਨਹੀਂ ਜੀ, ਅਸੀਂ ਮਾਰਬਲ ਲਵਾਇਆ ਟ ਟੈਲਾ ਨੀ ਲਵਾਉਂਦੇ, ਟੈਲਾ ਤੇ ਗਰੀਬ ਲਵਾਉਂਦੇ।
ਅੱਛਾ ਆਪ ਹੀ ਲਵਾ ਲਈ ਹੋਣੀ ਫੇਰ, ਲਾ ਲਈ ਹੋਣੀ ਤੁਸੀ, ਅੱਛਾ।
ਮੁਕੇਸ਼ ਅੰਬਾਨੀ ਦੇ ਘਰ ਜਿਹੜਾ ਇੰਪਲੋਏ ਕੰਮ ਕਰਦੇ ਨਾ ਉਹਨੂੰ ਬੁਲਾਇਆ।
ਅੱਛਾ ਅੱਛਾ ਅੱਛਾ, ਚਲੋ ਵਧੀਆ ਗੱਲ ਐ ਜੀ। ਕਿੰਨਾ ਪੈਸੇ ਲੈ ਲਿਆ ਉਹਨੇ?
ਕਿਆ ਪਤਾ ਮੈਨੇਜਰ ਨੂੰ ਹੀ ਪਤਾ ਹੋਏ।
ਅੱਛਾ ਅੱਛਾ ਮਨੇਜਰ ਨੂੰ। ਅੱਛਾ ਅੱਛਾ, ਕਿਨੇ ਕਿੰਨਾ ਕਿੰਨਾ ਲਵਾਇਆ ਤੁਸੀਂ ਪੱਥਰ, ਹੈ ਪੰਜਾਹ ਸੱਠ ਕਰੋੜ ਦਾ?
ਹਾਂ, ਲਾ ਲੋ ਐਨਾ ਹੀ ਲਾ ਲੋ।
ਅੱਛਾ, ਐਸਟੀਮੇਟ ਐਨਾ ਹੀ ਹੋ ਗਿਆ ਨਾ।
ਹੂੰ।
ਚਲੋ ਵਧੀਆ ਗੱਲ ਐ ਜੀ, ਸਾਡੇ ਘਰ ਵੀ ਲਵਾ ਦੋ ਥੋੜਾ।
ਮੈਂ ਤੁਹਾਡਾ ਘਰ ਹੀ ਨਹੀਂ ਵੇਖਿਆ।
ਅੱਛਾ।
ਹੂੰ, ਬਾਕੀ ਕਈ ਗੱਲ ਇੰਨੇ ਅਮੀਰ ਨੀ ਹੈਗੇ ਅਸੀਂ।
ਅੱਛਾ ਗ਼ਰੀਬ ਹੋ ਫਿਰ? ਫਿਰ
ਮਿਡਲ ਕਲਾਸ।
ਵਿਚਲਾ ਮੇਲ?
ਹੂੰ।
ਵਿਚਲਾ ਮੇਲ?
ਹੂੰ ਵਿਚਲਾ ਮੇਲ।
ਅੱਛਾ ਅੱਛਾ, ਹੋਰ? ਕੀ ਛੱਕ ਰਹੇ ਹੋ, ਕੀ-ਕੀ ਛੱਕ ਰਹੇ ਹੋ? ਸਾਡੇ ਕੋਲ ਬਥੇਰੀਆਂ ਕਾਰਾਂ ਜੀ।
ਬਥੇਰੀਆਂ ਇੱਕ ਅੱਧੀ ਗਿਫਟ ਕਰਦੋ।
ਕੋਈ ਨੀ ਕੋਈ ਨੀ ਆ ਜਾਣਾ ਘਰ ਆ ਜਾਣਾ, ਕਟੋਰਾ ਲੈ ਕੇ।
ਹਮ
ਕਾਪੀ ਲਿਆਓ ਜੀ, ਮੈਂ ਤੁਹਾਨੂੰ ਕਾਰਾਂ ਦੱਸ ਦਿੰਨਾ ਕਿਹੜੀ ਕਿਹੜੀਆਂ ਨੇ ਲਿਖੀ ਜਾਓ।
ਹਾਂਜੀ ਹਾਂਜੀ, ਮੈਂ ਲਿਖ ਲਵਾਂਗਾ ਦੱਸੋ। ਜਪ ਜਪੋ।
ਜਪੋ ਸਤਿਨਾਮ, ਹਾਂਜੀ।
ਬੋਲੋ।
ਹਾਂਜੀ, ਇੱਕ ਤੇ ਆਰ ਸੀ ਕਾਰ ਹਮਰ ਹੋ ਗਈ, ਆਰ ਸੀ ਹਮਰ, ਰਿਮੋਟ ਕੰਟਰੋਲ।
ਅੱਗੇ ਇਲੈਕਟ੍ਰਿਕ।
ਅੱਗੇ ਇੱਕ ਹੋ ਗਈ ਜੀ ਰੂਬੀਕੋਨ ਹੋ ਗਈ ਜੀ ਬਿਨਾਂ ਰਿਮੋਟ ਵਾਲੀ।
ਪੈਟਰੋਲ ਆਲੀ
ਹਾਂਜੀ-ਹਾਂਜੀ।
ਹਾਂ
ਇੱਕ ਪ੍ਰਾਈਵੇਟ ਜੈਟ ਹੋ ਗਿਆ ਜੀ ਪੈਂਚਰ ਪੇਆ।
ਚਾਚਾ ਹੋਰ਼।
ਇੱਕ- ਇੱਕ ਵਿਕਲਾਂਗ ਹਾਤੀ ਏ ਜੀ।
ਠੀਕ ਏ
ਤੇ ਇੱਕ ਅਧਮੋਇਆ ਘੋੜਾ ਪੇਆ ਜੀ।
ਸਵਾਰੀ ਨੀ ਕਰਦੇ ਉਂਦੀ ਯ ਤੁਸੀ ਓਂਦੇਤੋ ਉਨੂੰ ਕਰਵਾਂਦੇ ਓ।
ਤੇ ਚਾਰ ਹਲਾਲ ਬੱਕਰੇ ਪਏ ਨੇ।
ਤੇ ਕਰੋ ਫੇਰ।
ਤੇ ਇੱਕ ਮਰਿਆ ਸੂਰ ਪਿਐ।
ਸੂਰਈ ਕਰੇਗਾ
ਭਾਈ ਸਾਬ ਤੋੜੀ ਤਮੀਨ ਨਾਲ ਗੱਲ ਕਰੋ ਜੀ‌ ਵਾਹਿਗੁਰੂ ਜੀ ਕਾ ਖਾਲਸਾ ਜੀ ਹੋਰ ਸੁਣਾਓ ਜੀ, ਘਰ ਪਰਿਵਾਰ ਸਭ ਵਧੀਆ? ਹੋਰ ਤੁਆਡੀ ਮੈਂ ਸੁਣਿਆ, ਤਾਡੀ ਸਕੋਰਪਿਓ ਕਿਵੇਂ ਚੱਲ ਰੀ ਐ?
ਮੇਰੇ ਕੋਲ ਨੀ ਹੈ ਸਕੋਰਪੋ।
ਨਈ ਤੁਆਡੀ ਸਿਸਟਰ ਨੇ ਕੇਆ ਸੀ ਸਾਡੇ ਕੋਲ ਸਕੋਰਪਿੳ ਹੈਗੀ ਏ।
ਦੋ ਮਿੰਟ ਜੀ ਹੁਨੇ ਚੱਲੂੰਗਾ। ਹੋਗੀ ਓ ਓਂਦੇ ਕੋਲ ਹੈਗੀ ਐਨਾ।
ਹਾਂਜੀ, ਗੱਲ ਕਰਾਣਾ ਆਪਨੀ ਸਿਸਟਰ ਨਾਲ।
ਨਈ ਅਸੀ ਨੀ ਕਰਾਂਦੇ।
ਹਾਂ ਹ
ਓ ਥੋੜੀ ਬਿਜੀ ਹੈਗੀ ਏ ਓ ਬਿਜ਼ਨਸ ਡੀਲ ਕਰ ਰੀ ਏ।
ਅੱਛਾ- ਅੱਛਾ- ਅੱਛਾ।
ਹੂਂ।
ਹੋਰ ਤੁਆਡੀ ਓ ਦੁਕਾਨਾਂ ਠੀਕ ਚੱਲ ਰੀਆਂ ਨੇ ਦੋਨੋ।
ਹਾਂਜੀ- ਹਾਂਜੀ ਵਧੀਆ ਇੱਕ ਨੰਬਰ। ਹਾਂ- ਹਾਂ -ਹਾਂ -ਹਾਂ ਵਿੱਚ ਦੀਵਾਰ ਪਾਈ ਦੀ ਏ।
ਹਾਂਜੀ -ਹਾਂਜ ਓ ਲਸ਼ਮਣ ਰੇਖਾ ਖਿਚ ਦੇਣੀ ਸੀ ਨਾ ਵਿੱਚ।
ਨਈ -ਨਈ ਦੁਆਾਰ ਈ ਠੀਕ ਏ। ਲਸ਼ਮਣ ਰੇਖਾ ਵਿਚ ਤੇ ਉਨੂੰ ਅਵਤਾਰ ਲੈਣਾ ਪੈਣਾ ਆਈ।
ਹ ਅੱਛਾ, ਅੱਛਾ ਹੋਰ ਤੁਆਡੀ ਸਿਸਟਰ ਦੀ ਦੁਕਾਨਾਂ ਠੀਕ ਚੱਲਰੀਆਂ ਨ ਕੱਪੜੇ ਕੁੱਪੜੇ ਸੀ ਰੇ ਅਨ?
ਹੂੰ-ਹੂੰ
ਸੀਤੇ ਸਵਾਏ ਕੱਪੜੇ ਆਂਦੇ ਹੋਣੇ ਨੇ ਓਦੇੜਦੇ ਹੋਣੇ ਨੇ ਓਦੇ।
ਅੱਜ ਆਇਆ ਸੀ ਏਕ ਕੱਛਾ ਸੀਤਾ।
ਐ ਭਾਈ ਸਾਬ
ਹਾਂਜੀ।
ਮੈਂ ਕੈਂ ਰਿਆ ਸੀਤੇ ਸਵਾਏ ਕੱਪੜੇ ਆਂਦੇ ਹੋਣੇ ਉਦੇੇੜਦੇ ਹੋਣੇ ਨੇ ਓਦੇ।
ਹੂੰ-ਹੂੰ ਮੈਨੀਫੈਕ ਚਰ ਹੋ ਕੇ ਆਂਦੇ ਨੇ ਦੁਬਾਰਾ ਮੈਨੀਫੈਕਚਰਿੰਗ ਤੇ ਲਾਂਦੇ ਨੇ।
ਅੱਛਾ ਕੱਚਾ ਮਾਲ ਬਣਾਂਦੇ ਨੇ ਉਨੂੰ ਮੈਨੂਫੈਕਚਰਿੰਗ ਨੂੰ। ਅੱਛਾ-ਅੱਛਾ, ਪੁੱਠਾ ਕੰਮ ਕਰਦੇਨ ਮ
ਹੂੰ, ਹੂੰ
ਚਲੋ ਵਧੀਆ ਕੰਮ ਏ, ਪੁੱਠਾ ਕੰਮ ਵੀ ਵਧੀਆ, ਬੋਤ ਵਧੀਆ ਕੰਮ ਏ।
ਹਾਂਜੀ-ਹਾਂਜੀ।
ਅਸੀਂ ਗੇ ਕਿਦੇ ਕੋਲ, ਤੁਹਾਡੇ ਕੋਲ ਈ ਸੀਗੇ ਅਸੀਂ।
ਨਈ-ਨਈ।
ਫੇਰ
ਐਨਾ ਦਾ ਦਿਮਾਗ ਬੜਾ ਚਲਦਾ ਹੈਗਾ ਨਾ, ਅਪਣੇ-ਆਪ ਈ ਚੱਲਿਆ।
ਹੂੰ। ਹੋਰ ਸੁਣਾਓ, ਯਾ ਥੋੜੀ ਅਰਾਮ ਨਾਲ ਖਾਲੋ ਭਾਈ ਜੀ।
ਕੇ?
ਪਿਆਜ਼ ਥੋੜੀ ਆਰਾਮ ਨਾਲ ਛਕਲੋ, ਓਰ ਆਵਾਜ਼ ਆਰੀ ਥੋੜੀ ਕੱਚ-ਕਚ ਦੀ।
ਜੱਟ ਦੇ ਜਬਾੜੇ ਈ, ਐਨੇ ਵਧੀਆ ਹੈਗਾ।
ਥੋੜੀ ਹੋਰ ਤੇਜ਼ ਖਾਓ ਜੀ, ਹੋਰ ਤੇਜ਼ ਖਾਓ।
ਥੋੜਾ ਨਾ ਲੈ ਆਵਾਂ।
ਪਲਾਸ ਨਾਲ ਦਬਾਲੋ ਨਾ ਥੋੜਾ।
ਕੁਰਕੁਰੇ ਖਾ ਰਿਆਂ।
ਅੱਛਾ, ਕੁਰਕੁਰੇ ਛਕ ਰੇ ਓ ਐਸ ਟੈਮ, ਕੇੜੇ ਸੋਨੇ ਨੇ ਦੇ ਕੁਰਕੁੁਰੇ।
ਭਾਊ ਜੀ, ਅਸੀਂ ਤੇ ਦੁਬਈ'ਚ ਬੈਠੇ ਐਦੇ ਤੇ ਧੁੱਪ ਨਿਕਲੀ ਦੀ ਐਸ ਟੈਮ, ਤੁਸੀਂ ਕੈ ਰੋ ਮਤਲਬ ਤੁਸੀ ਇੰਡੀਆ'ਚ ਈ ਹੋਗੇ।
ਅੱਛਾ, ਹਾਂਜੀ-ਹਾਂਜੀ ਅਸੀਂ ਤੇ ਇੰਡੀਆ ਈ ਰਹਿੰਨੇ ਆ ਜੀ। ਬੋਤ ਅਸੀਂ ਤੇ ਠੀਕ-ਠਾਕ ਆ ਨਾ ਜੀ, ਜਾਦਾ ਅਮੀਰ ਨੀ। ਹਾਂਜੀ-ਹਾਂਜੀ, ਤੁਸੀ ਕਿਤੇ ਬੁਰਜਖਲੀਫਾ ਦੇ ਟੋਪ ਤੇ ਉੱਤੇ, ਚੁੰਜ ਤੇ?
ਨਈ-ਨਈ, ਓ ਜੇੜਾ ਸੈਵਨ ਸਟਾਰ ਹੋਟਲ ਹੈਗਾ ਨਾ, ਬੁਰਜ ਅਲਹ
ਅੱਛਾ, ਓਦੀ ਚੁੰਜ ਤੇ?
ਹੂੰ।
ਅੱਛਾ-ਅੱਛਾ, ਹੋਰ ਸਮੁੰਦਰ ਦੇ ਅੰਦਰ ਨੀ ਗਏ?
ਬੜੀ ਵਾਰ ਹੋਏ ਆਂ।
ਅੱਛਾ।
ਹੂੰ
ਵਿਸ਼ਰਾਮ-ਵਿਸ਼ਰੁਮ ਨੂੰ ਕੀਤਾ ਥੋੜੀ ਦੇਰ?
ਕਿਦੇ?
ਓ, ਸਮੁੰਦਰ ਦੇ ਅੰਦਰ?
ਨਈ ਜੀ, ਨਈਂ।
ਅੱਛਾ-ਅੱਛਾ, ਮੈਂ ਸੁਣਿਆ ਤੁਸੀਂ ਜਲ ਪਰਾ ਓ, ਜਲ ਪਰਾ।
ਨਈਂ ਜੀ, ਨਈਂ।
ਅੱਛਾ, ਫੇਰ ਕੀ ਓ?
ਮੈਂ ਇਨਸ਼ਾਨ ਹੈਗਾ, ਭਾਜੀ।
ਅੱਛਾ, ਚਲੋ ਵਧੀਆ ਗੱਲ ਏ।
ਬੰਦਾ ਇਨਸਾਨ ਹੀ ਹੋਣਾ ਚਾਈਦਾ।
ਹਾਂਜੀ-ਹਾਂਜੀ-ਹਾਂਜੀ, ਹੋਰ ਸੁਣਾਓ, ਤੁਹਾਡਾ ਜਬੜਾ ਖੁੱਲਿਆ ਪਿਆ ਕੀ ਗੱਲ?
ਪੀੜ ਹੋਰੀ ਐ।
ਅੱਛਾ।
ਕੱਲ ਈ ਸਰਵਿਸ ਹੋਈ ਏ ਨਾ।
ਤੁਆਡੇ ਜਬੜੇ ਦਾ, ਇੰਜਨ ਸੀਜ਼ ਹੋ ਗਿਆ ਲੱਗਦੈ।
ਹੂ ਹੂ
ਹੂ, ਸਰਵਿਸ ਨੀ ਕਰਾਈ ਕਿ ਟਾਈਮ ਸਿਰ
ਹੋਰ, ਤੁਆਡੇ ਪਿਤਾ ਜੀ ਕੀ ਕਰਦੇ ਨੇ?
ਸਾਡੇ ਪਿਤਾ ਜੀ ਸੁੱਤੇ ਹੋਏਨ, ਲੇਟੇ ਹੋਯਨ ਜੀ।
ਕੀ ਕਰਦੇ ਕੀ ਨੇ ਭਾਜੀ?
ਓ ਸਾਡੇ ਪਿਤਾ ਜੀ ਦਾ, ਦੇ ਟਰਾਲੇ ਚੱਲਦੇ ਨੇ, ਜੀ ਟਰਾਲੇ।
ਅੱਛਾ ਜੀ, ਵੱਟ ਡੂ ਯੂ ਮੀਨ ਬਾਏ ਟਰਾਲਾ?
ਟਰਾਲਾ ਇੱਜ਼ ਟਰੱਕ।
ਟਰੱਕ ਐੱਥੇ ਦੁਬਈ ਚ ਰੈਨੇ ਆ ਨਾ ਅਸੀ, ਟਰੱਕ ਟਰੁੱਕ ਵੇਖੇ ਨੀ ਹੋਏ ਕਦੀ।
ਅੱਛਾ, ਅੱਛਾ ਟਰਾੱਕ ਨੀ ਵੇਖੇ ਤੁਸੀ।
ਨਈ।
ਅੱਛਾ, ਸੈਕਲਾਂ ਵੇਖੀਆਂ ਹੋਣੀਆਂ ਫੇਰ ਦੁਬਈ ਤੇ
ਕਲਾਂਸ਼ ਏ ਕਲਾਸ਼
ਅੱਛਾ, ਅੱਛਾ ਬਿਨਾ ਟੈਯਰਾਂ ਆਲੀਆਂ
ਨਈ, ਨਈ ਫਯੁਚ ਸਟਿਕ
ਅੱਛਾ, ਅੱਛਾ ਹਵਾ ਹਵਾ ਚ ਉੱਡਨ ਆਲੀਆਂ?
ਫੋਟੋ ਪਾਯਲਟ ਮੋਲ ਆਲਿਆਂ।
ਸੈਕਲਾਂ ਚ ਔਟੋ ਪਾਯਲਟ ਮੋਡ, ਸੈਕਲਾਂ ਚ ਔਟੋ ਪਾਯਲਟ ਮੋਡ ਹਾਂਜੀ, ਹਾਂਜੀ ਚਲੋ ਮੈਨੂੰ ਭੇਜਣਾ ਇੱਕ
ਕੋਈ ਨੀ ਇੰਕ ਪੋਰਟ ਕਰਾ ਦੇੱਸੀ ਏ।
ਇੰਕਟ ਪੋਰਟ ਕਰਦਾ ਹਾਂ, ਇੰਕਟ ਪੋਰਟ ਕਰਾ ਦੇਣਾ
ਹੂ
ਹੋਰ ਸੁਣਾਓ, ਮਾਤਾ ਜੀ ਠੀਕ ਨੇ ਤੁਆਡੀ, ਗਾਚੀ ਗੁਚੀ ਚੱਲ ਰੀ ਏ
ਤੁਆਡੀ ਦਾਦੇ ਜੀ ਕੀ ਕਰ ਰੇਣ?
ਦਾਦੀ ਜੀ ਐਥੋਂ ਨਜ਼ਰ ਨੀ ਆ ਰੇਆ ਜੀ, ਥੋੜਾ ਹਨੇਰਾ ਹੋਯਾ ਨਾ
ਦਾਦੀ ਜੀ ਗੁਮ ਤੇ ਨੀ ਗਏ ਤੁਆਡੇ
ਨੀ ਨੀ ਐੱਥੇ ਈ ਹੈਗੇ, ਨਈ ਗੁੰਮਦੇ ਤੇ ਨੀ
ਚਲੋ ਠੀਕ ਐ ਯਾਰ ਠੀਕ ਏ
ਠੀਕ ਐ, ਭਾਈ ਸਾਬ ਵਾਏਗੁਰੂ ਜੀ ਕਾ ਖਾਲਸਾ ਵਾਹੇਗੁਰੂ
ਵਾਹੇਗੁਰੂ ਜੀ ਕੀ ਫਤੇਹ, ਮਗਰੋ ਲਓ